ਹੈਲੋ, ਸਤਿ ਸ੍ਰੀ ਅਕਾਲ ਜੀ, ਹੋਰ ਠੀਕ ਓ?
ਹਾਂਜੀ, ਮੈਂ ਵਧੀਆ, ਤੁਸੀਂ ਦੱਸੋ ਤੁਹਾਡੇ
ਮੈਂ ਬਹੁਤ ਵਧੀਆ, ਤੁਸੀਂ ਸੁਣਾਓ?
ਕਿਵੇਂ ਦਾ ਮੌਸਮ ਤੁਹਾਡੇ ਓਥੇ?
ਪਡੂਰ ਸਾਹਬ ਅੱਜ ਸਵੇਰੇ ਤੇ ਬਾਰਿਸ਼ ਪਈ ਸੀ, ਹੁਣ ਗਰਮੀ ਬੋਤ ਜਾਦਾ।
ਅੱਛਾ ਜੀ, ਹੂ, ਹੂ ਅੱਜ -ਕੱਲ ਬਾਰਿਸ਼ ਵੀ ਆਜੇ ਤਾਂ ਵੀ ਮੌਸਮ ਸਗੋ ਹੋਰ ਓਹ ਗਰਮੀ ਹੋ ਜਾਂਦੀ ਆ।
ਗਰਮੀਆਂ ਵਾਲੇ ਮੌਸਮ ਚ ਬੜਾ ਕੁਛ -ਬੜਾ ਕੁਛ ਮਿਲਦਾ ਖਾਣ ਵਾਸਤੇ, ਬੱਚਿਆਂ ਨੂੰ ਬਚਾ ਕੇ ਰੱਖਣਾ ਚਾਈਦਾ। ਜੀ ਕਰਦੇ ਆ ਕੰਮ।
ਕੀ ਕਹਿ ਰਹੇ ਹੋ ਜੀ ਹਾਂਜੀ ਹਾਂਜੀ ਹੈਲੋ ਕੀ ਕਿਹਾ ਤੁਸੀਂ
ਹਾਂਜੀ ਮੈਂ ਕਹਿ ਰਹੀ ਸੀ ਮੈਂ ਕਿਹਾ ਬੱਚਿਆਂ ਨੂੰ ਬਚਾ ਕੇ ਰੱਖਣਾ ਚਾਹੀਦਾ ਗਰਮੀਆਂ ਤੋਂ
ਹਾਂਜੀ ਉਹ ਤੇ ਹੈ ਹੀ ਉਹ ਸਾਨੂੰ ਖੁਦ ਬਚਣਾ ਚਾਹੀਦਾ
ਜੀ ਜੀ ਜੀ ਬ
ਅ ਫਿਰ ਤੁਸੀਂ ਆਪਣੇ ਬੱਚਿਆਂ ਨੂੰ ਕਿਵੇ ਬਛਾਉਂਦੇ ਹੋ ਗਰਮੀਆਂ ਤੋਂ
ਮੈਂ ਤੁਹਾਡੇ ਨਾਲ ਬਾਅਦ 'ਚੋਂ ਗੱਲ ਕਰਨੀ
ਹਾਂਜੀ
ਮੈਂ ਤੁਹਾਡੇ ਨਾਲ ਬਾਅਦ 'ਚੋਂ ਗੱਲ ਕਰਾਂਗੀ
ਆ ਅੱਛਾ ਜੀ